ਹ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ
ਮੈਂ ਬਹੁਤ ਵਧੀਆ, ਤੁਸੀਂ ਦੱਸੋ ਠੀਕ?
ਹਾਂਜੀ -ਹਾਂਜੀ ਮੈਂ ਆ। ਹੋਰ?
ਮੈਂ ਬੈਠੀ ਸੀ, ਫਿਰ ਮੈਂ ਕਿਹਾ ਚਲੋ ਭਾਬੀ ਨਾਲ ਗੱਲ ਕਰਾਂ ਥੋੜ੍ਹੀ ਦੇਰ
ਤੁ ਤਾਂ ਫੋਨ ਹੀ ਨੀ ਕਰਦਾ। ਇਹ ਆਂਦੀ ਨ ਲ ਦ ਸਾਨੂੰ ਕੋ
ਅੱਛਾ ਹੁਣ ਅਸੀਂ ਸ਼ਿਫਟ ਹੋਏ ਸੀ, ਨਾ ਦੂਜੀ ਜਗਾ ਅਸੀਂ ਆਪਣਾ ਮਕਾਨ ਸ਼ਿਫ ਕੀਤਾ ਸੀ ਤੁਾਨੂੰ ਪਤਾ ਹੀ ਆਉਣ ਫੇਰ ਕਿੰਨਾ ਕੰਮ ਹੁੰਦਾ ਵ, ਸਾਰਾ ਸਮਾਨ ਸਾਂਭਣਾ, ਉਓਥੋਂ ਸਮਾਨ ਲੈ ਕੇ ਇੱਥੇ ਰੱਖਣਾ ਨਵਾਜ਼ ਮਾ। ਕੁੱਛ ਸੈਟਿੰਗ ਕਰਨ ਨੂੰ ਲਿਖਣਾ ਹੋਵੇ। ਅੱਜ ਤੱਕ ਆਪਣੇ ਇਸਾਬ ਨਾਲ ਸੈਟਿੰਗ ਕਰਨੀ ਸ ਰਹੀ ਫ ਬਹੁਤ ਬਹੁਤ ਕਮ ਹੋਜਨ।
ਹਾਂਜੀ ਬਸ ਮੈਂਰੀਤੀ ਅਗਲੇ ਮੈਂ ਕਿਹਾ ਤੇ ਤੁਸੀਂ ਮੈਨੂੰ ਫੋਨ ਕਰ। ਵੈਸੇ ਤੇ ਤੇ ਮੈਂ ਉਸ ਦਿਨ ਪਿੱਛੇ ਫੋਨ ਵੀ ਕਰਿਆ। ਤਾਂ ਵੀ ਬੱਚਿਆਂ ਨੇ ਚੱਕਿਆ ਕਹਿੰਦੇ ਮੰਮੀ ਹਲੇ ਬਿਜੀ ਹੈ। ਤੇ ਮੈਂ ਕਿਹਾ ਚਲੋ ਠੀਕ ਹੈ ਬਾਕੀ
ਹਾਂ ਉਸ ਉਸ ਦਿਨ ਨਾ ਮੈਂ ਸਟੋਰ ਰੂਮ ਦੀ ਸੈਟਿੰਗ ਕਰ ਰਹੀ ਸੀ ਥੋੜ੍ਹੀ
ਅੱਛਾ ਅੱਛਾ।
ਬਸ ਫੇਿਰ ਵੀ ਜਦੋਂ ਫੋਨ ਹੱਦ ਤੇ ਜਾਂਦਾ ਤਾਂ ਟਾਈਮ ਗਿਆਰਾਂ ਸਾਢੇ ਗਿਆਰਾਂ ਲਤਦੇ ਹੋਏ ਹੁੰਦੇ ਨੇ ਮੈਂ ਕਿਹਾ ਨੀ ਨੀ ਰਾਤ ਚੰਗਾ ਥੋੜਾੀ ਲੱਗਦਾ ਫੋਨ ਕਰ। ਫ ਹੁਣ ਬਸ ਮੈਂ ਅੱਜ ਲੇਟ ਹੀਈ ਸੀ ਦੁਪਹਿਰ ਟਾਈਮ ਲੱਗਾ ਸੀ ਮੈਨੂੰ ਮੈਂ ਕਿਹਾ ਚੱਲ ਫੋਨ ਕਰਾਂ ਭਾਬੀ ਨੂੰ
ਮੈਂ ਤੇ ਖੁੱਦ ਬੈਠੀ ਸੀਨੇ ਅੱਜ ਤੇ ਮੈਂ ਦੇਖਦੀ ਮੌਕਾ ਕਿੰਨਾ ਚਨ ਅੱਜ ਗੱਲ ਨੀ ਹੋਈ ਭਾਬੀ ਨਾਲ ਭਾਬੀ ਦਾ ਫੋਨ ਹੀ ਨੀ ਆਇਆ। ਤੇ ਮੈਂ ਖੁਦ ਕਰਨ ਲੱਗੀ ਸੀ ਮੈਂ ਕਿਹਾ ਕਰਨੀ ਆ ਮੈਂ ਪੁੱਛਦੀ ਆ ਕੋਲ ਜ
ਨਹੀਂ ਬਸ ਹੁਣ ਤਾਂ ਹੋ ਗਿਆ ਆਲਮੋਸਟ। ਸਾਰਾ ਬਸ ਹੁਣ ਥੋੜ੍ਹਾ ਡਿਜ਼ਾਇਨਿੰਗ ਵਗੈਰਾ ਰਹਿ ਗਿਆ ਏ ਜਿਵੇਂ ਫਰੇਮਸ ਵਗੈਰਾ ਲਗਾਉਣੇ ਉਹ ਵੀ ਮੈਂ ਪੁੱਛਦੀ ਪਈ ਸੀ, ਮੈਂ ਕਿਹਾ ਚਲੋਂ ਤੁਹਾਡੇ ਕੋਲ ਪੁੱਛਦੀ ਹਾਂ ਕਿੱਥੋਂ ਲੈ ਕੇ ਆਉਂਦੇ ਇੰਟੀਰੀਅਰਸ। ਮਤਲਬ ਇੰਟੀਰੀਅਰ ਡੈਕੋਰੇਟ ਦਾ ਸਮਾਨ
ਮੈਂ ਨਾ ਇੱਥੇ ਹੋਲਸੇਲ ਦੀ ਦੁ ਕਾਨ ਹੈ ਸਾਡੇ ਇੱਥੇ ਨਾ ਨੇੜੇ ਹੀ ਹੈਗੀ ਏ। ਤੇ ਉੱਧਰੋਂ ਨਾ ਬੜੇ ਵਧੀਆ ਮਿਲਦੇ ਨੇ। ਬੜੇ ਅੱਛੇ
ਹੈ ਜਿਵੇਂ ਮੇਰੇ ਸੋਫੇ ਦੇ ਪਿੱਛੇ ਲਾਉਣ ਵਾਸਤੇ, ਮੇਰੇ ਬੈਡਰੂਮ ਹੈ ਥੋਰਾ ਜਿਹਾ ਜਿਵੇਂ ਜਿੱਥੇ ਮੇਰਾ ਟੇਬਲ ਪਿਆ ਵੇ ਜਿੱਥੇ ਮੇਰਾ ਟੇਬਲ ਪਿਆ ਸਟੱਡੀ ਟੇਬਲ ਉੱਥੇ ਲਾਉਣ ਵਾਸਤੇ।
ਹਾਂਜੀ ਮੈ ਸਮਝ ਗੀ ਐ ਤੁਸੀਂ ਕੀ ਕਹਿ ਰਹੇ ਹੋ ਕਿਵੇਂ ਦੇ ਤਾਨੂੰ ਚਾਹੀਦੇ ਨੇ, ਤੁਸੀਂ ਕੋ-ਕੋਈ ਨੀ ਤੁਸੀਂ ਮੇਰੇ ਨਾਲ ਚੱਲਣਾ ਮੈਂ ਤੁਹਾਨੂੰ ਦੱਸਾਂਗੀ ਮੈ ਸੋ਼ਪ ਵੀ ਦਿਖਾਵਾਂਗੀ। ਤਾਨੂੰ ਉੱਥੇ ਬੜੇ ਵਧੀਆ ਫਰੇਮ ਵੀ ਹੁੰਦੇ ਨੇ, ਤੇ ਬੜਾ ਚੰਗਾ ਹੈਗਾ ਉਹ ਹਨਾ ਤੇ ਤੁਸੀਂ ਉੱਥੇ ਬੁੱਕ ਕਰ ਲਿਔ, ਤੁਸੀ ਇੱਕ ਵਾਰੀ ਲੈ ਕੇ ਜਾਣਾ
ਨਾਲੇ ਕੁਛ ਬੱਚਿਆਂ ਵੀ, ਅੱਛਾ ਬੱਚਿਆਂ ਵਾਸਤੇ ਜਿਵੇਂ ਸਟੱਡੀ ਰੂਮ ਇਹਨਾਂ ਦਾ ਅਲੱਗ ਤਿਆਰ ਕਰਵਾਇਆ ਸੀ ਨਾ ਵੈਸੇ ਸਟੱਡੀ ਰੂਮ। ਲਾਈਬ੍ਰੇਰੀ ਅਕੱਣ ਬਣਿਆ ਤਾਂ ਉਹ ਤੇ ਉਹਦੇ ਵਸਤੇ ਵੀ ਮੈਂ ਕਿਹਾ ਥੋੜ੍ਹਾ ਜਿਹਾ ਉਹਦੇ ਰਿਲੇਟਿਡ ਥੋੜ੍ਹਾ ਸਮਾਨ ਮਿਲ ਜਾਵੇ ਜਿਵੇਂ ਬੁੱਕਸ ਦੇ ਰਿਲੇਟਿਡ ਜਿਵੇਂ ਥੋੜੀ
ਹਾਂਜੀ-ਹਾਂਜੀ, ਤਾਨੂੰ ਸਭ ਮਿਲ ਜੇਗਾ ਉੱਥੇ ਪਤਾ ਕਿ ਮੈਂ ਤਾਂ ਉੱਥੇ ਕੁੱਝ ਕਿਸੇ ਨੂੰ ਕੁੱਛ ਗਿਫਟ ਵੀ ਕਰਨਾ ਹੁੰਦਾ ਏ ਨਾ ਮੈਂ ਉੱਧਰੋਂ ਹੀ ਕੁੱਛ ਨਾ ਕੁੱਛ ਲੈ ਕੇ ਲੈ ਕੇ ਆਣੀ ਆਂ, ਇੱਕ ਤਾਂ ਨਾ ਸਸਤਾ ਵੀ ਹੈਗਾ ਸਮਾਨ ਤੇ ਨਾਲੇ ਚੰਗਾ ਹੈ ਕਾਫ਼ੀ ਟਾਈਮ ਚੱਲਦਾ ਹੈਗਾ ਮੈਂ ਤਾਂ ਖੁਦ ਆਪਣੇ ਘਰ ਕਿੰਨੇ ਜਿਹੜੇ ਤੁਸੀਂ ਮੇਰੇ ਘਰ ਚ ਦੇਖੇ ਨੇ
ਹਾਂ ਬਹੁਤ-ਬਹੁਤ ਅੱਛਾ ਵੇ ਉਹ ਤਾਂ, ਬਹੁਤ
ਹਾਂ ਉਹ ਵੀ ਮੈ ਔਧਰੋਂ ਹੀ ਲੈ ਕੇ ਆਈ ਸੀ, ਉਹ ਇੰਨਾ ਵਧੀਆ ਸੀਗਾ ਔਰ ਮੈਨੂੰ ਪਤਾ ਕਿੰਨਾ ਸਸਤਾ ਮਿਲਿਆ ਸੀ।
ਅੱਛਾ ਤੇ ਭਾਬੀ ਅੱਛਾ ਤੇ ਹਾਂ ਅੱਛਾ ਤੇ ਭਾਬੀ ਉੱਥੇ ਪੋਟ ਵਗੈਰਾ ਵੀ ਮਿਲ ਜਾਣਗੇ ਜਿਵੇਂ ਫਲਾਵਰ ਪੋਟਸ ਨੂੰ ਅਸੀਂ ਸਾਈਡ ਤੇ ਰੱਖਣੇ ਨੇ ਸੋਫੇ ਦੇ। ਟੇਬਲ ਤੇ ਜੇ ਅਸੀਂ ਟੇਬਲ ਤੇ ਫਲਾਵਰ ਪੋਟ ਵਗੈਰਾ ਰੱਖ ਰੱਖਣੇ ਨੇ ਅਗਰ ਅਸੀਂ ਔਪਨ ਜਿਵੇਂ ਅਸੀਂ ਆਪਣੇ ਮਤਲਬ-ਮਤਲਬ ਜਿੱਥੇ ਸਾਡਾ ਸਿਟਿੰਗ ਏਰੀਆ ਵੇ, ਉੱਥੇ ਜਿਵੇਂ ਪੋਟਸ ਵਗੈਰਾ ਲਗਾਉਣੇ ਨੇ
ਹਾਂਜੀ ਹਾਂ-ਹਾਂ ਉੱਥੇ ਸਬਜ਼ ਡੈਕੋਰੇਸ਼ਨ ਦਾ ਹੁੰਦਾ ਨਾ। ਸਾਰਾ ਸਮਾਨ ਹੈਗਾ ਉਧਰ,
ਅੱਛਾ-ਅੱਛਾ ਫਿਰ ਟਾਈਮ ਕੋਈ ਕਾਲ ਵਗੈਰਾ ਨੀ, ਦਿੰਦੇ ਉਹ,
ਔਨਲਾਈਨ ਨੀ ਦਿੰਦੇ ਉਹ ਮਤਲਬ ਤੁਹਾਨੂੰ ਵਟਸਐਪ ਨੰਬਰ ਹੈਗਾ ਫਿਰ ਉਹ ਨਾ, ਚੀਜ਼ਾਂ ਦਿਖਾ ਦਿੰਦੇ ਨੇ ਉਹ ਭੇਜਦੇ ਨੀ ਨੇ ਮਤਲਬ ਲੈਣ ਤਾਂ ਉਧਰ ਜਾਣਾ ਪਏਗਾ। ਹਾਂ ਮੈਂ ਬਾਕੀ ਤੁਹਾਨੂੰ ਨੰਬਰ ਵੀ ਭੇਜ ਦਾਂਗੀ ਇੱਕ ਵਾਰੀ ਚਾਹੇ ਤੁਸੀਂ ਦੇ ਲੈਣਾ ਉਹਨਾਂ ਨੂੰ ਕਹਿਣਾ ਵੀ ਮੇ ਕੁਲੈਕਸ਼ਨ ਦਿਖਾ ਦੋ ਤੇ ਹਾਂ ਮੈਂ ਜ਼ਰੂਰ ਭੇਜਾਂਗੀ ਮੈਂ ਉਹੀ ਤਾਂ ਹੀ ਕਹਿ ਰਹੀ ਸੀ ਤੁਹਾਨੂੰ ਤੁਸੀਂ ਆਣਾ ਮੈਂ ਕਿਹ ਤਾਂ ਇਹ ਤਾਂ ਕਹਿ ਰਹੀ ਹਾਂ ਵੀ ਤੁਸੀਂ ਆਜੋ, ਜਿਸ ਮਰਜ਼ੀ ਟੈਮ ਆਣਾ ਫੋਨ ਕਰ ਦੇਨਾ, ਤੇ ਅ ਆਪਾਂ ਨਾਲ ਚੱਲਾਂਗੇ।
ਅੱਛਾ, ਬਸ ਫਿਰ ਟਾਈਮ ਕੱਢ ਕੇ ਆਵਾਂਗੀ ਮੈਂ ਹੁਣ। ਤੇ ਇੱਕ ਹੋਰ ਚੀਜ਼ ਭਾਬੀ, ਜਿਵੇ ਹੁਣ ਜਿਵੇਂ ਮੈਨੂੰ ਨਾ ਆਪਣੇ ਹਰ ਇੱਕ ਰੂਮ ਲਈ ਨਾ ਉਹ ਚਾਹੀਦੇ ਨੇ, ਅਹ ਪਰਦੇ, ਕਰਟਨਸ ਚਾਹੀਦੇ ਸੀ ਮੈਚਿੰਗ, ਤੇ ਉਹ ਕੋਈ ਹੈ ਤੁਹਾਡੇ ਨੋਨ ਇੱਚ ਦੁਕਾਨ?
ਹਾਂਜੀ, ਉਹ ਤਾਂ ਹੈ ਤੇ ਹੈ ਵੇ, ਕੀ ਕਹਿੰਦੇ ਨੇ? ਮਤਲਬ ਪਾਪਾ ਦੇ ਨਾ ਨੋਨ ਦੇ ਹੈਗੇ ਨੇ ਫਰੈਂਡ, ਮੈਂ ਉਹਨਾਂ ਦਾ ਨਾ ਫੈਕਟਰੀ ਹੈਗੀ ਏ, ਤੇ ਮੈਂ ਉਹਨਾਂ ਨੂੰ ਕਹਾਂਗੀ, ਉਹ ਤੁਹਾਨੂੰ ਦੱਸ ਦੇਣਗੇ। ਵੀ ਕਿੱਥੇ ਹੈ ਉਹਨਾਂ ਦੀ ਸ਼ੋਪ ਵਗੈਰਾ? ਸਾਡੇ ਘਰ ਦੇ ਤਾਂ
ਅੱਛਾ, ਮੈਨੂੰ ਅੱਜ ਕੱਲ ਜਿਵੇਂ ਅੱਜ ਕੱਲ ਦੇਖੋ ਜਿਵੇਂ ਚਲਦੇ ਨੇ ਨਾ ਕਰ ਕਰਟਨ ਦੇ ਉਤੇ ਵੀ ਇੱਕ ਹੋਰ ਕਰਟਨ ਲੱਗਿਆ ਹੁੰਦਾ, ਮਤਲਬ ਡਬਲ ਹੁੰਦੇ ਨੇ ਕਰਟਨਸ।
ਜਿਹੜੇ ਬਲੈਕ ਆਊਟ ਸਲਡਰਨ ਹੁੰਦੇ ਨੇ।
ਹਾਂਜੀ।
ਹਾਂ ਮੈਂ ਆਪਣੇ ਖੁਦ ਲੈਕੇ ਆਈ ਸੀ ਓਧਰੋ।
ਅੱਛਾ। ਕੀ ਪ੍ਰਾਈਜ਼ ਵਗੈਰਾ ਸਹੀ ਉਨਾ ਦਾ?
ਹਾਂ ਪ੍ਰਾਈਜ਼ ਜਿਵੇਂ ਨਾ, ਉਹ ਹੋ ਯਾਰ ਉਹ ਵੀ ਨਾ ਜਿਵੇਂ ਘਰ ਵਾਲਾ ਰੇਟ ਦਿੰਦੇ ਨੇ ਜਿੰਨੇ ਤੇ ਉਹਨਾਂ ਦਾ ਪੈਂਦਾ ਏ, ਉਹਨਾਂ ਦਾ ਤੁਹਾਨੂੰ ਦੇ ਦਿੰਦੇ ਨੇ, ਤੇ ਏਹ ਵੀ ਗੱਲ ਤੇ ਮੈਂ ਵੀ ਦੇਖ ਠੀਕ ਹੈ ਤੇ ਨਾ ਮੇਰੇ ਨਾ ਪੜੋਸੀ ਵੀ ਉਹਨਾਂ ਤੋਂ ਹੀ ਲੈਕੇ ਆਏ। ਠੀਕ, ਉਹਨਾਂ ਨੂੰ ਉਹਨਾਂ ਨੇ ਨਾ, ਦੋ ਹਜ਼ਾਰ ਰੁਪਏ ਮਹਿੰਗੇ ਦਿੱ ਦਿੱਤੇ ਨੇ, ਸਹਾਨੂੰ ਸਸਤੇ ਦਿੱਤੇ ਸੀਗੇ, ਤੇ ਮੈਂ ਕਹਿ ਦਾਂਗੀ ਪਾਪਾ ਨੂੰ, ਉਹ ਤੁਹਾਨੂੰ ਨਾ ਦੇਣਗੇ। ਤੁਹਾਡਾ ਕੰਮ ਏਹ ਵਾਲਾ ਵੀ। ਕਿਉਂਕਿ ਤੁਸੀਂ ਆਪਣੇ ਆਪ ਜਾਓਗੇ ਨਾ, ਤੇ ਉਹਨਾਂ ਨੇ ਓਹੀ ਬਾਰ ਅੰਗੂ ਰੇਟ ਲਾਣਾ ਹੈ। ਹਾਂ ਯਾ ਤੇ ਤੁਸੀਂ ਮੈਂ ਤੁਹਾਨੂੰ ਦੱਸਦੀ ਹਾਂ ਦੁਕਾਨ ਕਿੱਥੇ ਐ ਓਹਦੀ? ਤੇ ਤੁਸੀਂ ਉੱਥੇ ਜਾ ਕੇ ਨਾ ਅਹ ਕੀ ਕਹਿੰਦੇ ਨੇ? ਮੈਂ ਤੁਹਾਨੂੰ ਦੁਕਾਨ ਦਾ ਐਡਰੈਸ ਭੇਜ ਦਾਂਗੀ। ਕਿਧਰ ਹੈਗੀ ਏ? ਤੇ ਤੁਸੀ ਉੱਥੇ ਜਾਣਾ, ਪਸੰਦ ਕਰ ਆਨਾ।
ਚੱਲਣਾ ਹੈ ਐਵੇਂ ਮੈਨੂੰ ਸਮਝ ਨੀ ਆਉਣਾ, ਜਾ ਕੇ ਵੇਖ
ਹਾਂ-ਹਾਂ-ਹਾਂ ਤੁਸੀਂ ਨਹੀਂ ਮੈਂ ਵੈਸੇ ਹੀ ਕਹਿ ਰਹੀ ਹਾਂ, ਵੀ ਇੱਕ ਵਾਰੀ ਤੁਸੀਂ ਜਾ ਕੇ ਹੋ ਆਣਾ ਤੇ ਰੇਟ ਰੂਟ ਪਤਾ ਕਰ ਆਣਾ ਵੀ ਤਾਂ ਤੁਹਾਨੂੰ ਭਾਵ ਨਾਲ ਦਿੰਦੇ ਨੇ ਫਿਰ ਇੱਕ ਵਾਰ ਮੈਂ ਚੱਲ ਜਾਂਗੀ ਕਿਉਂਕਿ ਮੈਨੂੰ ਜਾਣਦੇ ਨਹੀਂ ਆ
ਹਾਂ ਨਹੀਂ ਮੈਂ ਐਵੇਂ ਮੈਂ ਐਵੇਂ ਕਰਾਂਗੀ ਨਾ ਮੈਂ ਇੱਕ ਦਿਨ ਸਵੇਰੇ ਸਵੇਰੇ ਆ ਜਾਂਗੀ ਨਾ ਅਸੀਂ ਮਤਲਬ ਡੈਕੋਰੇਸ਼ਨ ਦਾ ਵੀ ਕੰਮ ਕਰ ਲਵਾਂਗੇ ਅਤੇ ਮੈਂ ਫੋਟੋਜ਼ ਵਗੈਰਾ ਆਪਣੇ ਹਰ ਰੂਮ ਦੀ ਲੈ ਆਵਾਂਗੀ ਉਸ ਅਕੋਰਡਿੰਗ ਜਿਵੇਂ ਔ ਖਾਣਗੇ ਉਵੇਂ ਦੇਖਲਾਂਗੇ।
ਹਾਂ ਇਹ ਵੀ
ਕਿਉਂਕਿ ਕਿਉਂਕਿ ਕਿਉਂਕਿ ਕਈ ਵਾਰੀ ਪਤਾ ਕੀ ਹੁੰਦਾ ਮਿਲਦਾ ਨਹੀਂ ਸਾਈਜ਼ ਵਗੈਰਾ ਵੀ ਕਿਉਂਕਿ ਮੇਰਾ ਸਾਈਜ਼ ਵੀ ਨਾ ਮੈਨੂੰ ਦਸ ਫੁੱਟ ਦੇ ਚਾਹੀਦੇ ਨੇ ਪੂਰੇ ਔਰ ਮੈਕਸੀਮਮ ਸੱਤ ਜਾਂ ਛੇ ਫੁੱਟ ਹੁੰਦੇ ਨੇ ਕਰਦੇ ਤੇ ਬਣਵਾਉਣੇ ਪੈਂਦੇ ਨੇ ਉਹ ਸਪੈਸ਼ਲ ਹਾਂ ਉਹ ਹੀ ਤਾਂ ਹਾਂ ਉਹੀ ਤਾਂ ਫੇਰ ਮੈਂ ਪਸੰਦ ਕਰਕੇ ਵੈ ਕੇ ਆਵਾਂਗੀ ਆਪਣੇ ਡਿਜ਼ਾਇਨ ਵਗੈਰਾ ਫੇਰ ਉਹ ਬਣਾ ਕੇ ਦੇਣਗੇ ਤਾਂ ਮੈਂ ਕਿਹਾ ਫੇਰ ਮੈਂ ਇੱਕੋ ਦਿਨ ਹੀ ਸਾਰਾ ਕੰਮ ਮਤਲਬ
ਹਾਂ ਹਾਂ, ਨਹੀਂ ਬਾਕੀ ਤਾਂ ਉਹ ਨਾ ਵੈਸੇ ਉਹ ਰੇਟ ਵੀ ਉਹਨਾਂ ਦੇ ਠੀਕ ਹੈਗੇ ਨੇ ਨਾਲੇ ਨਾ ਜਿਵੇਂ। ਤੁਸੀਂ ਮਿਲਵਾ ਕੇ ਆਓਗੇ ਨਾ ਤੇ ਉਹ ਤੁਹਾਡੇ ਘਰ ਆਣਗੇ ਵੀ ਪਰਦੇ ਲੈ ਕੇ ਔਰ ਤੁਹਾਨੂੰ ਪੂਰਾ ਲਗਾ ਕੇ ਕੇ ਜਾਣਗੇ ਦੇਖ ਕੇ ਜਾਣਗੇ ਜੇ ਸਾਨੂੰ ਲੱਗਦਾ ਹੈ ਨਾ ਕਿ ਛੋਟੇ ਨੇ ਦੇ ਨੇ। ਤੇ ਤੁਸੀਂ ਵਾਪਿਸ ਭੇਜ ਸਕਦੇ ਹੋ ਵੀ ਇਹਨੂੰ ਠੀਕ ਕਰਾ ਕੇ ਦਓ।
ਹਾਂ, ਇਹ ਤਾਂ ਫੇਰ ਬਹੁਤ ਸਹੀ ਗੱਲ ਹੋ ਗਈ। ਮੇਰੀ ਟੈਨਸ਼ਨ ਖਤਮ ਹੋਗੀ। ਕੋਟਨ ਸੁਣ ਅਤੇ ਮੈਨੂੰ ਕੋਟਨ ਦੀ ਬਹੁਤ ਜ਼ਿਆਦਾ ਟੈਂਨਸ਼ਨ ਹੈ ਸੀ ਮੈਂ ਕਿਹਾ ਕਿਵੇਂ ਕਰਾਂਗੀ ਕਿਉਂਕਿ ਦੇਖੋ ਵਿੰਡੋਜ਼ ਨੇ ਸਾਰਾ ਸਭ ਕੁਛ ਬਾਹਰ ਉਹ ਦਿਖਦੇ ਹਾਲੇ ਮੈਂ ਟੈਂਪਰੇਰੀ ਨਾ ਫਿਰ ਨਿਊਜ਼ਪੇਪਰਸ ਵਗੈਰਾ ਲਗਾ ਰੱਖੇ ਨੇ
ਹਾਂਜੀ ਹਾਂਜੀ ਨਹੀਂ ਵੈਸੇ। ਕੋਈ ਉਹ ਨੀ ਹੈ ਰ ਉਹ ਸਕਟ ਪਤਾ ਕਿੰਨੇ ਵਧੀਆ ਹੈਗੇ ਨੇ ਉਹਨਾਂ ਦੇ ਤੇ ਤੁਸੀਂ ਨਾ ਜਿਵੇਂ ਪੂਰਾ ਜਿਵੇਂ ਬਾਹਰ ਰੋਸ ਸੀ ਉਹ ਰੱਖੇ ਖਿੜਕੀ ਤੋਂ ਤੇ ਤੁਸੀਂ ਅਗਰ ਅੰਦਰ ਬੈਠ ਰਵੋ ਨਾ ਤਾਂ ਵੀ ਤੁਹਾਨੂੰ ਬਿਲਕੁਲ
ਅੱਛਾ ਚ। ਸਹੀ ਹੈ ਜਾਣ ਹੁਣ ਤੁਸੀਂ ਤਿਆਰ ਰਹ ਨਾ ਮੈਂ ਤੁਹਾਡੇ ਘਰ ਆਵਾਂਗੀ ਫਿਰ ਹੈ।
ਹਾਂਜੀ ਹਾਂਜੀ ਜਦੋਂ ਮਰਜ਼ੀ ਆਓ ਤੁਹਾਡਾ ਆਪਣਾ ਘਰ ਹੈ ਬਸ ਤੁਸੀਂ ਮੈਨੂੰ ਇ
ਹਾਂ ਜਰ ਹਾਂ ਜ਼ਰੂਰ ਮੈਂ ਤੁਹਾਨੂੰ ਫੋਨ ਘੱਟ। ਦਾਂ ਦਾਂਗੀ ਹੋਰ ਦੱਸੋ? ਸਭ ਘਰ ਕਿਵੇਂ ਜੀਜੂ ਠੀਕ ਨੇ?
ਹਾਂਜੀ ਪਤਾ ਕੀ ਅਸੀਂ ਬੈਠ ਠੇ ਹੁੰਦੇ ਆ ਨਾ ਤੇ ਅ ਸੋਚ ਹੀ ਰਹੇ ਸੀਗੇ ਵੀ ਕੰਮ ਕਰਵਾਈਏ ਆਪਣਾ ਵੀ ਨਾ ਸਾਡੇ ਘਰ ਦੀ ਵੀ ਆਪਾਂ ਰੈਨੋਵੇਸ਼ਨ ਹਲੇ ਕਰਵਾਣੀ। ਸੀ ਤੇ ਕਹਿ ਹੀ ਰਹੇ ਸੀ ਕਹਿੰਦੇ ਉਹਨਾਂ ਤੋਂ ਪੁੱਛਾਂਗੇ ਭਾਬੀ ਹੋਰਾਂ ਤੋਂ ਉਹਨਾਂ ਵੀਨਾਂ। ਕਰਵਾਇਆ ਕੰਮ ਸਾਰਾ। ਤੇ ਉਹਨਾਂ ਨੇ
ਕੋਈ ਸਾਰਾ ਡਿਜ਼ਾਇਨ ਕਰਵਾਇਆ ਸੀ ਨਾ ਫੇਰ। ਹ ਪਤਾ ਫੇਰ ਰੈਂਟ ਤੇ ਇੰਨਾ ਟਾਈਮ ਨੀ ਤੇ ਆ ਜਾਂਦਾ ਹੁਣ ਅਸੀਂ ਰਹਿਿੰਟ ਤੇ ਵਖ ਰਹਿ ਕੇ ਆ ਨਾ ਸਾਨੂੰ ਪਤਾ ਐ ਸਗੋਂ ਆਪਣੇ ਘਰ ਸਗੋਂ ਤੁਰਵਾ ਤੁਰਵਾ ਕੇ ਦੇਖੋ ਜਗ੍ਹਾ। ਹੀ ਹੋਵੇ ਨਾ ਤੜਵਾ ਕੇ ਅਸੀਂ ਸਾਰਾ ਬਣਵਾਇਆ ਵੇ ਪਰ ਸ਼ਿਫਟ ਤਾਂ ਦੇਖੋ ਸਾਰਾ ਹੀ ਹੋਣਾ ਪੈਂਦਾ ਸੀ ਨਾ ਇੱਕ ਤਰ੍ਹਾਂ ਦਾ ਅਸੀਂ ਰੈਂਟ ਤੇ ਗਏ ਫਿਰ ਉੱਥੇ ਬਹੁਤ ਔਖਾ ਕੱਟਿਆ ਆਪਾਂ ਸਾਲ ਭਾਬੀ
ਬਸ ਮੈਂ ਉਹੀ ਪੁੱਛਣੀ ਸੀਗੀ ਕਿੱਧਰੋਂ ਤੁਸੀਂ ਕਰਾਇਆ ਹੈਏਗਾ ਤੇ ਫ ਮੈਂ ਉਓਧਰੋਂ ਹੀ ਪੁੱਛਾਂ।
ਅੱਛਾ ਫ ਮੈਂ ਤੁਹਾਨੂੰ ਨੰਬਰ ਦੇ ਦਾਂਗੀ ਤੁਸੀਂ ਜੇ ਉਹ ਤੁਸੀਂ ਜੋ ਤੁਹਾਡੇ ਦਿਮਾਗ 'ਚ ਡਿਜ਼ਾਇਨ ਹੈ ਤੁਸੀਂ ਇਹਨਾਂ ਨੂੰ ਦੱਸੋ ਇੱਕ ਵਾਰੀ ਫਿਰ ਤੁਹਾਨੂੰ ਉਹਦੇ ਹੀ ਰਿਲੇਟਿਡ ਤੁਹਾਨੂੰ ਬਣਾ ਕੇ ਦਿਖਾਣਗੇ ਪੀਲਰਸ ਵਗੈਰਾ ਏ ਟੂ ਜੈਡ ਭਾਬੀ ਇਹਨਾਂ ਦਾ ਕੰਮ ਇਹਨਾਂ ਦਾ ਹੀ ਹੈ
ਅੱਛਾ ਬਸ ਆਪਾਂ ਖੁਦ ਵੀ ਸੋਚ ਹੀ ਰਹੇ ਸੀ ਹਲੇ ਕਿ ਕੀ ਕਿਵੇਂ ਕਰੀਏ ਥੋੜਾ ਮਲਬ ਨਾ ਨਵੇਂ ਥੋੜਾ ਟ ਜਿਵੇਂ ਪ ਸਾਡਾ ਮਕਾਨ ਥੋੜਾ ਪੁਰਾਣੇ ਟਾਈਪ ਪੁਰਾਣੇ ਜਮਾਨੇ ਦਾ ਹੋ ਗਿਆ ਥੋੜਾ ਨਾ ਤੇ ਹਾਂ ਮੈਂ ਉਹੀਓ ਪੁੱਛ ਰਹੀ ਸੀ ਵੀ ਜੇ ਰੈਨੋਵੇਸ਼ਨ ਵਗੈਰਾ ਦਾ ਹੋ ਨਾ ਤੇ ਆਪਾਂ ਇਏਧਰ ਹੀ ਰੈਨੋਵੇਟ ਕਰਵਾ ਲਏ ਕਿਉਂਕਿ ਆਪਣਾ ਫਿਰ ਸਾਡਾ ਘ ਤਾਂ ਹੈ ਹੀ
ਤਨੂੰ ਪਤਾ ਕੀ ਸੀ ਸਾਡਾ ਮੈਂ ਦੇਖੋ ਇੱਕ ਹੁੰਦਾ ਨਾ ਕਿਸੇ ਫਾਰਮ ਤੁਸੀਂ ਬਣਾ ਕੇ ਦੇਤਾ ਨਕਸ਼ਾ ਨਹੀਂ ਮੈਂ ਕਿਹਾ ਤੁਸੀਂ ਨਕਸ਼ਾ ਸਾਨੂੰ ਬਣਾ ਇਹ ਦੋ ਖੁਦ ਤਿਆਰ ਵੀ ਉਹਨਾਂ ਨੇ ਖੁਦ ਖਾਇਆ ਆਪਣੇ ਮਿਸੀਆਂ ਤੋਂ ਫਿਰ ਕਿੰਨੀ ਉਚਾਈਆਂ 'ਚ ਬੂੰ ਹੈ ਕਿੱਥੇ ਸੋਚ ਲੱਗਣਾ ਕਿਹੜਾ ਡਿਜ਼ਾਇਨ ਦਾ ਸੋਚ, ਆਉਣਾ ਕਿੰਨੀ ਲੰਬਾਈ ਦਾ ਪ ਹੋਣਾ ਚਾਹੀਦਾ। ਸਭ ਬੁਰਾ ਨੀ ਕੀਤਾ ਇੱਥ ਏ ਟੂ ਜੈਡ ਟੂਟੀਆਂ ਕਿਹੜੇ ਕੰਪਨੀ ਦੀ ਲੱਗਣੀ ਚਾਹੀਦੀਆਂ ਨੇ ਟੂਟੀਆਂ ਕਿਹੜੀ ਕਿੱਥੇ ਲੱਗਣੀ ਚਾਹੀਦੀ, ਕਿੰਨੀ ਸੈਂਟੀਮੀਟਰ ਤੋਂ ਦੂਰੀ ਤੇ ਲੱਗਣੀ ਚਾਹੀਦੀ ਏ। ਅਭੀ ਇੰਨਾ ਅੱਛਾ ਮ ਸਾਨੂੰ ਹਾਂ ਇੰਨਾ ਅੱਛਾ ਇਹਨਾਂ ਨੇ ਸਾਨੂੰ ਗਾਈਡ ਹੈ ਨਾ ਮਤਲਬ ਏ ਟੂ ਜੈਡ ਸਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨੀ ਸੀ। ਸਮਾਨ ਵੀ ਖੁਦ ਲਿਆਉਂਦੇ ਸੀ।
ਅੱਛਾ-ਅੱਛਾ, ਚਲੋ ਫਿਰ ਤੁਸੀਂ ਨਾ ਮੈਨੂੰ ਭੇਜਣਾ ਨੰਬਰ, ਮੈਂ ਜ਼ਰੂਰ ਇਹਨਾਂ ਨੂੰ ਜਾਵਾਂਗੀ ਗੱਲ ਕਰਨ ਤੇ ਅਸੀਂ ਵੀ ਥੋੜ੍ਹਾ ਆਪਣਾ ਕੰਮ ਕਰਵਾਈਏ ਘਰ ਦਾ
ਕਹਿ ਦਿਓ, ਕਹਿ ਦਿਓ ਸਾਡੇ ਨੌਨ ਵਿੱਚ ਭਾਵੇਂ ਮੈਂ ਵੀ ਇੱਕ ਵਾਰੀ ਕਹਿ ਦਾਂਗੀ। ਮੈਨੂੰ ਵੀ ਉਹਨਾਂ ਨੂੰ ਕਹਿ ਦੇਣ ਗੈ ਹੁਣ ਥੋੜਾ ਸਹੀ ਕਰ ਦੇਣਗੇ ਉਹ ਰੇਟਸ ਵਗੈਰਾ, ਹਾਂਜੀ। ਚਲੋ, ਠੀਕ ਹੈ। ਫੇਰ ਦੀਦੀ ਹੈਂ, ਭਾਬੀ ਕਰਨੀ‌ ਆ ਹ ਚਲੋ ਠੀਕ ਆ। ਹਾਂ ਮੈਂ ਹੁਣੇ ਭੇਜਣੀ ਆ ਬਸ ਹੁਣੇ ਭੇਜਦੀ ਆ ਚਲੋ ਠੀਕ ਹੈ। ਸਤਿ ਸ੍ਰੀ ਅਕਾਲ।